ਹੈਲੋ। ਹੈਲੋ, ਸਤਿ ਸ੍ਰੀ ਅਕਾਲ ਜੀ।
ਹੋਰ ਕਿੱਦਾਂ ਓ?
ਬਸ ਵਧੀਆ।
ਹੋਰ ਸੁਣਾਓ ਕੀ ਕਰ ਰੇ ਓ?
ਪਰ ਰਾਤੀ ਰੋਟੀ ਖਾਈ ਸੀ ਹੁਣ
ਅੱਛਾ, ਕੀ ਬਣਾਇਆ ਕੀ ਬਣਾਇਆ?
ਬਣਾਈ ਸੀ ਦਾਲ ਨੇ ਤੁਹਾਡਾ ਅੱਜ ਦਾ ਦਿਨ ਕਿਵੇਂ ਗਿਆ ਅੱਜ ਦਾ ਪੂਰਾ ਦਿਨ ਕਿਵੇਂ ਗਿਆ?
ਵਧੀਆ ਗਿਆ।
ਹੋਰ ਸੁਣਾਓ?
ਸਾਨੂੰ ਸੈਰ ਕਰਨੀ ਚਾਹੀਦੀ ਰੋਜ਼ ਚੰਗੀ ਹੁੰਦੀ ਏ।
ਬਸ ਹੁਣੇ ਰੋਟੀ ਖਾਧੀ ਏ ਹੁਣੇ ਜਾਵਾਂਗੇ ਸ਼ੈਰ।
ਹਾਂ, ਤੀਹ ਮਿੰਟ ਤੱਕ ਕਰਨੀ ਚਾਹੀਦੀ ਲਗਭਗ ਰੋਜ਼ ਸੈਰ।
ਹਾਂ, ਓ ਤੇ ਕਰਨੀ ਚਾਹੀਦੀ ਐ ਸਾਰਿਆਂ ਵਾਸਤੇ ਵਧੀਆ।
ਹੋਰ ਸੁਣਾਓ?
ਤੁਸੀਂ ਜਿਹੜਾ ਕੰਮ ਕਰਦੇ ਓ ਕੋਈ ਵੀ ਤੁਹਾਨੂੰ ਪਸੰਦ ਐ ਆਪਣਾ ਕੰਮ।
ਕੰਮ ਕਰਨਾ ਕਿਸੇ ਨੂੰ ਵੀ ਨੀ ਪਸੰਦ ਹੁੰਦੇ ਮਜਬੂਰੀ ਚ ਕਰਨੇ ਪੈਂਦੇ ਨੇ।
ਤੁਹਾਡੇ ਸ਼ੌਂਕ ਕੀ ਨੇ?
ਕੋਈ ਬਸ ਸ਼ੌਕ ਈ ਐ ਬਸ। ਸਿੰਪਲ ਈ ਐ ਜੋ ਮਰਜ਼ੀ ਹੋਜੇ। ਹੋਰ ਸੁਣਾਓ?
ਹੋਰ ਤੁਹਾਨੂੰ ਸ਼ੋਪਿੰਗ ਕਰਨਾ ਵਧੀਆ ਲੱਗਦਾ।
ਸ਼ੋਪਿੰਗ ਸ਼ਾਪਿੰਗ ਹਾਂ ਜਾਣੇ ਈ ਆ ਸ਼ੋਪਿੰਗ ਕਰਨ ਤੇ।
ਔਨਲਾਈਨ ਜ਼ਿਆਦਾ ਕਰਦੇ ਓ ਔਫਲਾਈਨ ਜ਼ਿਆਦਾ ਕਰਦੇ ਓ।
ਔਨਲਾਈਨ ਜ਼ਿਆਦਾ ਕਰਦੇ ਆ ਕਿਉਂਕਿ ਜਾਣਾ ਨੀ ਪੈਂਦਾ ਨਾ ਕਿਧਰੇ।
ਅੱਛਾ, ਤੁਹਾਨੂੰ ਇਤਿਹਾਸ ਦੀ ਕਿਤਾਬਾਂ ਪਸੰਦ ਏ?
ਹਾਂ, ਮੇਰੇ ਹਿਸਟਰੀ ਵੈਸੇ ਵੀ ਫੇਵਰਟ ਸਬਜੈਕਟ ਹੋਰ ਤੁਹਾਡਾ ਡਰੀਮ ਕੀ ਐ?
ਮੇਰਾ ਡਰੀਮ ਬਸ ਹਜੇ ਤੇ ਗ੍ਰੈਜੂਏਸ਼ਨ ਏ ਕੋਈ ਡਰੀਮ ਨੀ ਐ।
ਕੁਝ ਤੇ ਸੋਚਲੋ।
ਤੁਸੀਂ ਫਿਲਮਾਂ ਦੇਖਦੇ ਓ?
ਥੋੜੀ ਬਹੁਤੀ ਕਦੀ ਕਦਾਰ, ਪੰਜਾਬੀ ਫਿਲਮਾਂ ਵੇਖ ਲਾਂਗੇ।
ਅੱਛਾ, ਤੁਸੀਂ ਖਾਲੀ ਟਾਈਮ 'ਚ ਕੀ ਕਰਦੇ ਓ ਜ਼ਿਆਦਾਤਰ।
ਕੁਛ ਨੀ ਖਾਲੀ ਟੈਮ ਵਿੱਚ, ਥੋੜ੍ਹੀ ਬਹੁਤੀ ਕਿਤਾਬਾਂ ਪੜ੍ਹ ਲੈਣਾ ਬਸ।
ਹੋਰ ਤੇ ਕੁਛ ਨਹੀਂ, ਹਾਂਜੀ। ਤੁਹਾਨੂੰ ਪੈਟ ਵਗੈਰਾ, ਤੁਹਾਨੂੰ ਜ ਪਸੰਦ ਨੇ?
ਹੂੰ, ਡੋਗ ਪਸੰਦ ਏ ਮੈਨੂੰ।
ਅਛ, ਚਲੋ ਹੋਰ ਜੀ, ਉਹਨੂੰ ਸੈਰ ਵੀ ਕਰਾਂਦੇ ਓ ਕੇ ਨਹੀਂ‌।
ਹਾਂ ਕਰਾਣੇ, ਹੁਣੇ ਕਰਾ ਕੇ ਆਏ।
ਚਲ ਵਧੀਆ, ਹੋਰ ਦੱਸ?
ਤੁਸੀਂ ਟੀ ਵੀ ਵੇਖਦੇ ਹੋ?
ਹਾਂ, ਟੀ ਵੀ ਤੇ ਵੇਖਣੀ ਆ।
ਅੱਛਾ, ਤੁਸੀਂ ਰੋਜ਼ ਐਕਸਰਸਾਈਜ਼ ਕਰਦੇ ਓ?
ਆ, ਨਾ ਐਕਸਰਸਾਈਜ਼ ਨੀ ਕਰਦੇ ਰੋ
ਅੱਛਾ। ਹੋਰ।
ਤੁਸੀਂ ਕੀ ਕਰਦੇ ਓ, ਫ੍ਰੀ ਟਾਈਮ 'ਚ?
ਫ੍ਰੀ ਟਾਈਮ 'ਚ ਗੇਮ ਖੇਲਣਾ ਵਾ। ਉ ਫ੍ਰੀ 'ਚ।
ਕੋਈ ਪਹ, ਪੜ-ਪੂੜ, ਪੜ-ਪੂੜ ਲਿਆ ਕਰੋ, ਫ੍ਰੀ ਫਾਇਰ ਦਾ ਕੋਈ ਫ਼ਾਇਦਾ।
ਅੱਛਾ। ਤੁਹਾਡਾ ਮਨਪਸੰਦ ਫੈਸਟੀਵਲ ਕਿਹੜਾ?
ਮੇਰਾ ਤਵਾਲੀ ਐ ਵੈਸੇ।
ਅੱਛਾ, ਦੀਵਾਲ਼ੀ ਕਿਵੇਂ ਮਨਾਉਂਦੇ ਓ ਤੁਸੀਂ।
ਦੀਵਾਲੀ, ਪੂਜਾ ਪਾਠ ਕਰਕੇ ਤੇ ਥੋੜਾ ਬਹੁਤਾ ਸੈਲੀਬ੍ਰੇਟ ਕਰਕੇ ਸਾਰਿਆਂ ਨੂੰ।
ਅੱਛਾ।
ਤੇ ਤੁਹੀਂ। ਤੁਸੀਂ ਸਾਈਕਲ ਵਗੈਰਾ, ਤੁਹਾਨੂੰ ਜੋਗਿੰਗ ਕਰਨਾ ਪਸੰਦ ਏ।
ਹਾਂ, ਪਸੰਦ ਥੋੜ੍ਹੀ ਬਹੁਤ ਕਰਨੇ ਆ।
ਅੱਛਾ, ਤੇ ਤੁਹਾਡੇ ਕਿਵੇਂ 'ਚ ਕੱਟ ਰਹੀਆਂ, ਗਰਮੀ ਦੀ ਛੁੱਟੀਆਂ।
ਬ ਠੀਕ ਈ ਨੇ, ਗਰਮੀ ਬਹੁਤ ਜ਼ਿਆਦਾ ਪੈ ਰੀ ਐ ਨਾ, ਇੰਡੀਆ ਵਿੱਚ।
ਹਾਂ, ਘਰਾ ਦੇ ਅੰਦਰ ਰਹੋ, ਬਾਹਰ ਕਿਉਂ ਨਿਕਲਣਾ।
ਹੂੰ, ਸ਼ਾਮੀ ਥੋੜਾ ਠੀਕ ਹੋ ਜਾਂਦਾ।
ਹੁੰ, ਦੁਪਹਿਰ ਵੇਲੇ ਘਰੋ ਬਾਹਰ ਨਿਕਲਣਾ ਈ ਨਹੀਂ ਚਾਹੀਦਾ।
ਤੁਹਾਨੂੰ ਹੋਲੀ ਪਸੰਦ ਏ, ਹੋਲੀ ਫੈਸਟੀਵਲ।
ਹਾਂ, ਪਸੰਦ।
ਹੋਲੀ ਕਿਵੇਂ ਮਨਾਂਦੇ ਓ?
ਹੋਲੀ, ਸਾਰੇ ਦੋਸਤਾਂ ਨਾਲ ਖੇਲਦੇ ਆ, ਹੋਲੀ ਮਨਾਂਨੇ ਆ।
ਤੁਸੀਂ ਡੋਹਲੀ ਤੇ ਗੁਰਦੁਆਰੇ ਜਾਂਦੇ ਓ?
ਹਾਂ ਗੁਰਦੁਵਾਰੇ ਥੜੇ ਕੇ ਨਾਨੇ, ਗੋਪਾਲ ਮੁੱਚਾ, ਆ। ਹੋਰ ਕੋਈ ਗੁਰਦਵਾਰ
ਤੁਹਾਨੂੰ ਦੀਵਾਲੀ ਦਾ ਫੈਸਟੀਵਲ ਦਾ ਸਭ ਤੋਂ ਚੰਗਾ ਹਿੱਸਾ ਕੀ ਲੱਗਦਾ?
ਮਠਾਈਆਂ ਖਾਣਾ।
ਅੱਛਾ।
ਹੋਰ ਸੁਣਾਓ?
ਹੂ, ਫੈਸਟੀਵਲ ਤੁਹਾਨੂੰ, ਸਭ ਤੋਂ ਵਧੀਆ ਕਿਹੜਾ ਲੱਗਦਾ?
ਫੈਸਟੀਵਲ ਤੇ ਦੀਵਾਲ਼ੀ ਸਭ ਤੋਂ ਵਧੀਆ ਲੱਗਦਾ ਤੇ ਬਸੰਤ ਪੰਚਮੀ।
ਅੱਛਾ। ਵਿਸਾਖੀ ਦਾ ਪੰਜਾਬ ਵਿੱਚ ਕੀ ਮਹੱਤਵ ਹੈ ਤੁਸੀਂ ਦੱਸ ਸਕਦੇ ਓ ਕੁਝ?
ਵਿਸਾਖੀ ਦਾ ਪੰਜਾਬ ਵਿੱਚ ਬਹੁਤ ਮਹੱਤਵ ਐ ਓਦੋਂ ਫਸਲਾਂ ਵਗੈਰਾ। ਸੁਣਿਆ ਕੀ ਕੱਟੀ ਜਾਂਦੀਆਂ ਨੇ ਗੇਹੂ। ਤੇ ਬਈ ਪੰਜਾਬ ਚ ਬਹੁਤ ਧੁਮ- ਧਾਮ ਨਾਲ ਵਿਸਾਖੀ ਮਨਾਈ ਜਾਂਦੀ।
ਤੁਸੀਂ ਕਿਹੜੀ ਕਲਾਸ ਕੀਤੀ ਐ ਕਿਹੜਾ ਕੋਰਸ ਕੀਤੈ।
ਮੈਂ ਗ੍ਰੈਜੂਏਸ਼ਨ ਕਰਦਾ ਪਿਆ।
ਤੁਸੀਂ ਔਨਲਾਈਨ ਪੜ੍ਹਾਈ ਕੀਤੀ ਔਫਲਾਈਨ?
ਮੈਂ ਔਫਲਾਾਈਨ ਕੀਤੀ।
ਅੱਛਾ ਤੁਹਾਡੇ ਘਰ ਵਿੱਚ ਕਿੰਨੇ ਮੈਂਬਰ ਏ?
ਸਾਡੇ ਘਰ ਚ ਚਾਰ ਤੋਂ ਪੰਜ ਮੈਂਬਰ ਐ।
ਅੱਛਾ। ਤੁਸੀਂ ਖਾ ਤੁਸੀਂ ਘਰ ਦਾ ਖਾਣਾ ਪਸੰਦ ਕਰਦੇ ਓ ਜਾਂ ਬਾਰ ਦਾ?
ਘਰ ਦਾ ਖਾਣਾ।
ਘਰ ਦਾ ਈ ਖਾਣਾ ਚਾਈਦੈ। ਖਾਣ ਵਿਚ।
ਨਾ ਹੋਰ ਕੀ-ਕੀ ਹੋਬੀਆਂ ਤੁਹਾਡੀ?
ਮੇਰੀ ਹੋਬੀ ਵਾ ਪਤੰਗ ਉੜਾਣਾ ਵਧੀਆ ਲੱਗਦਾ ਹੈਗਾ ਬਸ ਹੋਰ ਨੀ।
ਸਾਈਕਲ ਚਲਾਣੀ ਆਂਦੀ?
ਹਾਂ ਥੋੜੀ ਬੋਤ ਆਂਦੀ।
ਫਰੀ ਟਾਈਮ ਚ ਕੀ ਕਰਦੇ ਰੈਂਦੇ ਓ?
ਫ੍ਰੀ ਟਾਈਮ ਚ ਗੇਮ ਖੇਲਦਾ ਰੈਨਾ।
ਹੂੰ।
ਫਾਈ
ਤੁਸੀਂ ਕੇੜੀ-ਕੇੜੀ ਜਗ੍ਹਾ ਤੇ ਘੁੰਮੇ ਹੋਏ ਓ?
ਵੈਸੇ ਕਾਫੀ ਕੰਟਰੀਆਂ ਦੇ ਘੁੰਮੇ ਹੋਏ ਆ।
ਅੱਛਾ ਤੁਹਾਡਾ ਡਰੀਮ ਡੈਸਟੀਨੇਸ਼ਨ ਕੇੜਾ ਤੁਹਾਡਾ?
ਡ੍ਰੀਮ ਡੈਸਟੀਨੇਸ਼ਨ ਆਸਟ੍ਰੇਲੀਆ ਜਾਂ ਬਾਰ ਕੋਈ ਅਦਰ ਕੰਟਰੀ।
ਤੁਹਾਨੂੰ ਟ੍ਰੇਨ ਚ ਸਫ਼ਰ ਕਰਨਾ ਪਸੰਦ ਐ ਬੱਸ ਚ?
ਟ੍ਰੇਨ ਚ।
ਟ੍ਰੇਨ ਚ ਕਿਓ ਪਸੰਦ ਏ?
ਬੱਸ ਵਿੱਚ ਮਨ ਕੱਚਾ ਹੁੰਦਾ ਤੇ ਟ੍ਰੇਨ ਬੜੇ ਬਾਈ ਠੀਕ ਐ।
ਅਤੇ ਤੁਸੀ ਕਿੰਨੇ ਵਜੇ ਉੱਠਦੇ ਓ ਸਵੇਰੇ?
ਮੈਂ ਸਵੇਰੇ ਨੌ ਵਜੇ ਉੱਠਣਾ। ਰਾਤੀ ਨੌ ਵਜੇ।
ਹੂੰ, ਹੋਰ ਵਧੀਆ।
ਤੁਹਾਨੂੰ ਕੇੜਾ ਮੌਸਮ ਵਧੀਆ ਲੱਗਦੈ?
ਮੈਨੂੰ ਸਰਦੀਆਂ ਦਾ ਵੈਸਾ ਮੌਸਮ ਵਧੀਆ ਲੱਗ
ਸਰਦੀਆਂ ਦਾ ਕਿਓ ਵਧੀਆ ਲੱਗਦਾ?
ਬ ਗਰਮੀਆਂ ਗਰਮੀ ਬੜੀ ਪੈਂਦੀ ਐ ਸਰਦੀਆਂ ਤਾਂ ਕਰਕੇ ਵਧੀਆ ਲੱਗ ਹੋਰ ਤੁਹਾਨੂੰ ਫੈਮਲੀ ਨਾਲ ਘੁੰਮਣਾ ਫਿਰਨਾ ਵਧੀਆ ਲੱਗਦੈ? ਪਸੰਦ ਏ!
ਹੈਲੋ।
ਤੁਹਾਨੂੰ ਫੈਮਿਲੀ ਨਾਲ ਘੁੰਮਣਾ ਫਿਰਨਾ ਪਸੰਦ ਏ?
ਹਾਂ, ਫੈਮਿਲੀ ਨਾਲ ਮੈਂ ਘੁੰਮਣਾ ਵਾ ਫੈਮਿਲੀ ਨਾਲ ਆਪਣੀ ਤੁਹਾਨੂੰ, ਪਿੰਡ ਵਧੀਆ ਲੱਗਦੇ ਨੇ? ਜਾਂ ਗਾਓਂ ਵਧੀਆ ਲੱਗਦੇ ਨੇ?
ਪਿੰਡ ਗਾਂ ਦੋਨੋ ਈ ਵਧੀਆ ਲੱਗਦੇ ਨੇ।
ਅੱਛਾ, ਤੁਹਾਨੂੰ ਗਾਓਂ ਦੀ ਲਾਈਫ ਵਧੀਆ ਲੱਗਦੀ ਆ ਜਾ ਸ਼ਹਿਰ ਦੀ ਲਾਈਫ?
ਗਾਓਂ ਦੀ ਲਾਈਫ
ਅੱਛਾ। ਤੁਹਾਡਾ ਮਿਊਜ਼ਿਕ ਕਿਹੜਾ ਫੇਵਰੇਟ ਕਿਹੜੇ ਸਿੰਗਰ ਦਾ ਫੇਵਰੇਟ ਐ ਮਿਊਜ਼ਿਕ।
ਸਿੱਧੂ ਮੂਸੇ ਆਲੇ। ਸਿੱਧੂ ਮੂਸੇ ਆਲਾ।
ਅੱਛਾ।
ਤੁਹਾਨੂੰ ਔਫਲਾਈਨ, ਕਿਹੜੀ ਕਿਹੜੀ ਗੇਮਸ ਪਸੰਦ ਨੇ?
ਮੈਨੂੰ ਬਸ ਐਕਸ਼ਨ ਗੇਮ ਵਧੀਆ ਲੱਗਦੀ
ਓ ਤੇ ਔਨਲਾਈਨ ਹੋਗੀ ਨਾ
ਹੂੰ,
ਮੈਂ ਔਫਲਾਈਨ ਪੁੱਛਿਆ?
ਔਫਲਾਈਨ ਤੇ ਕੋਈ ਗੇਮ ਖੇਲਦੇ ਈ ਨੀ
ਖੇਲਿਆ ਕਰੋ ਨਾ ਵਧੀਆ ਰਹਿੰਦੀ ਐ
ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕਰਦੇ ਓ?
ਬਸ ਕੁਛ ਵੀ ਨੀ ਜਿਵੇਂ ਟੈਮ ਕੱਟ ਜੇ ਕੱਢ ਲਿਆ
ਅੱਛਾ।
ਹਾਂ।
ਹੂੰ, ਤੁਸੀਂ ਹੈਲਥ ਉਤੇ ਧਿਆਨ ਦਿੰਦੇ ਓ ਆਪਣੀ ਫਿਟਨੈਸ ਉਤੇ?
ਹਾਂ ਥੋੜ੍ਹਾ ਬੋਤਾ
ਤੁਹਾਡੇ ਸ਼ੌਂਕ ਕੀ ਹੁੰਦੇ?
ਓ ਬਸ ਕੁਛ ਵੀ ਨੀ ਸ਼ੌਕ ਤੇ ਇੰਨਾ ਨੀ ਹੈਗਾ ਬਾਰ ਘੁੰਮਣ- ਫਿਰਨ ਦਾ ਥੋੜਾ ਬਹੁਤਾ ਸ਼ੌਕ ਏ ਕਦੇ ਤੁਸੀਂ ਗੋਲਡਨ ਟੈਂਪਲ ਗਏ ਓ ਅੰਮ੍ਰਿਤਸਰ? ਤੇ ਓਥੇ ਦਾ ਕਿ ਤੁਹਾਨੂੰ ਪਸੰਦ ਐ ਫੂਡ? ਤੇ ਉੱਥੇ ਦੀ ਮਾਰਕੀਟ ਕੀ ਕੁੱਛ?
ਗੋਲਡਨ ਟੈਪਲ ਚ ਅੰਦਰ ਰਹਿਣਾ ਪਸੰਦ ਏ। ਅੰਦਰ ਬੜਾ ਵਧੀਆ ਫੀਲ ਹੁੰਦਾ।
ਹਾਂ, ਉਹ ਚ ਹੈ। ਉੱਥੇ ਜਾ ਕੇ ਤੇ ਹਰ ਕਿਸੇ ਨੂੰ ਅੱਛਾ ਫੀਲ ਹੁੰਦਾ।
ਹੂੰ, ਤੁਸੀਂ ਕਿਹੜੀ ਐਪ ਸਭ ਤੋਂ ਜ਼ਿਆਦਾ ਚਲਾਂਦੇ ਓ ਇੰਟਰਨੈਟ ਤੇ ਕਿਹੜੀ ਵਰਤਦੇ ਓ ਸਭ ਤੋਂ ਜ਼ਿਆਦਾ
ਮੈਂ ਯੂਟਿਊਬ ਸਭ ਤੋਂ ਜ਼ਿਆਦਾ ਵਰਤਣਾ
ਅੱਛਾ, ਤੁਸੀਂ ਸੋਸ਼ਲ ਮੀਡੀਆ ਦੇ ਫਾਇਦੇ ਨੁਕਸਾਨ ਦੱਸ ਸਕਦੇ ਓ
ਹਾਂ ਫਾਇਦਾ ਵੀ ਐ ਇਸ ਚੀਜ਼ ਦਾ ਨੁਕਸਾਨ ਵੀ ਐ ਫਾਇਦਾ ਐ ਵੀ ਅਸੀਂ ਇਸ ਤੋਂ ਚੰਗੇ ਚੰਗੀ ਚੀਜ਼ਾਂ ਸਿੱਖ ਸਕਦੇ ਆ। ਸਟੱਡੀ ਕਰ ਸਕਦੇ ਆ ਏ ਨੁਕਸਾਨ ਤੇ ਸਾਰਿਆਂ ਨੂੰ ਈ ਪਤਾ ਵੀ ਜਿੰਨਾ ਅਸੀਂ ਏਦੇ ਤੇ ਟਾਈਮ ਵੇਸਟ ਕਰਾਂਗੇ
ਉਹ ਨੁਕਸਾਨ
ਅੱਛਾ।
ਹਾਂਜੀ।
ਤੁਹਾਡਾ ਸੁਪਨਾ ਕੀ ਹੈ? ਅੱਗੇ ਫਿਊਚਰ ਵਿੱਚ
ਬਸ ਹਲੇ ਤਾਂ ਕੋਈ ਸੋਚਿਆ ਨੀ
ਤੁਸੀਂ ਪੰਜ ਸਾਲ ਬਾਅਦ ਆਪਣੇ ਆਪ ਨੂੰ ਕਿੱਥੇ ਵੇਖਦੇ ਹੋ?
ਹ ਜੋਥ ਕਿਸਮਤ ਲੈ ਜਾਇ ਹੱਲੇ ਤੇ ਕੁਝ ਇਨਾ ਸੋਚਿਆ ਨਹੀਂ ਤੁਸੀਂ ਸੁਣਾਓ? ਪਰ ਹੁਣ ਕਿਤਾਬਾਂ ਕਿੱਥੇ ਪੜ੍ਹਨੀਆਂ ਹੁਣ ਸਟੱਡੀ ਕੰਪਲੀਟ ਹੋ ਗਈ
ਪੜ੍ਹਨ ਦੇ ਕੋਈ ਫਾਇਦਾ ਦੱਸ ਸਕਦੇ ਹੋ ਕੀ ਫਾਇਦਾ?
ਹਾਂ ਪੜ੍ਹਨਾ ਸਾਰਿਆਂ ਨੂੰ ਚਾਹੀਦਾ ਹੈ, ਅੱਛਾ ਹੁੰਦਾ ਬਿਨਾਂ ਪੜ੍ਹੇ ਦੇ। ਕੁਛ ਵੀ ਨੀ ਬੰਦਾ ਕੀ ਕੁਛ ਵੀ ਨੀ ਕਰ ਸਕਦਾ ਪੀ ਨਾ ਪੜ੍ਹੇ।
ਤੁਸੀਂ ਏ ਆਈ ਬਾਰੇ ਕੀ ਸੋਚਦੇ ਹੋ? ਟੈਕਨੋਲੋਜੀ ਨੇ ਜ਼ਿੰਦਗੀ ਆਸਾਨ ਬਣਾਈ ਹੈ ਜਾਂ ਨਹੀਂ?
ਹਾਂ ਕਾਫੀ ਹੱਦ ਤੱਕ ਪਰ ਲੋਕਾਂ ਦੀ ਕਮਾਈਆਂ ਵੀ ਖਾ ਗਈ ਜੀ। ਹੈ ਸਹੀ ਆ ਹੀ ਵਗੈਰਾ। ਵੈਸੇ ਅੱਛਾ ਹੈ ਏ ਆਈ ਬਈ ਅੱਛਾ ਯੂਜ ਕਰਏ ਜ਼ਿਆਦਾ।
ਹੂੰ ਤੇ ਵਿਸਾਖੀ ਕਿਉਂ ਮਨਾਈ ਜਾਂਦੀ ਹੈ? ਲੋਹੜੀ ਦਾ ਮਹੱਤਵ ਦੱਸ ਸਕਦੇ ਹੋ ਕੀ ਕਰਦੇ ਨੇ ਲੋਹੜੀ ਤੇ?
ਬਸ ਸਾਰੇ ਇਕੱਠੇ ਹੋ ਕੇ ਲੋਹੜੀ ਪੂਜਦੇ ਨੇ। ਮੈਨੂੰ ਤੇ ਇੰਨਾ ਹੀ ਪਤਾ।
ਤੁਸੀਂ ਟੀ ਵੀ ਸ਼ੋ ਦੇਖਦੇ ਹੋ ਕੋਈ ਪਸੰਦ ਹੈ, ਟੀ ਵੀ ਸ਼ੋ।
ਹਾਂ ਹੁਣ ਤੇ ਤੁਹਾਨੂੰ ਦੱਸਿਆ ਵੀ ਹਾਂ ਪੰਜਾਬੀ ਫਿਲਮਾਂ ਵੇਖਣਾ ਕਦੇ ਕਦਾ।
ਪੰਜਾਬੀ ਫੂਡ ਪਸੰਦ ਖਾਣਾ
ਹਾਂ ਅਸੀਂ ਪੰਜਾਬੀਆਂ ਤੇ ਪੰਜਾਬੀਆਂ ਦੇ ਘਰ ਦੇ ਪੰਜਾਬੀ ਫੂਡ ਬਣਦਾ ਹੀ ਹੈ ਡੇਲੀ।
ਕੀ ਪਸੰਦ ਹੈ ਖਾਣਾ?
ਬਸ ਪਰੌਠੇ ਆਲੂ ਵਾਲੀ ਰੋਟੀਆਂ। ਸਰਸੋਂ ਦਾ ਸਾਗ।